ਹੈਲੋ।
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।
ਹਾਂਜੀ, ਹੋਰ ਕਿਵੇਂ ਹੋ?
ਹਾਂਜੀ, ਠੀਕ
ਹੋਰ ਕੀ ਹਾਂਜੀ ਵਧੀਆ, ਵਧੀਆ ਹੋਰ ਘਰੇ ਸਭ ਠੀਕ ਹੈ। ਅੱਛਾ ਚਲੋ ਵਧੀਆ ਹੋਰ ਮੌਸਮ ਕਿਵੇਂ ਆ ਤੁਹਾਡੇ ਵੱਲ
ਬਹੁਤ ਗਰਮੀ ਹੈ ਕੱਲ੍ਹ ਦੁਪਹਿਰੇ ਬਾਰਿਸ਼ ਹੋਈ ਸੀ ਥੋੜੀ ਜੀ ਹਾਂ ਧੂਪ ਚ ਬਾਰਿਸ਼ ਹੋਈ ਸੀ।
ਅੱਛਾ, ਅੱਛਾ ਤੇ ਉਹਦੇ ਉਸ ਤੋਂ ਬਾਅਦ ਕਿੰਨਾ ਸੇਕ ਨਿਕਲਿਆ ਹੋਣਾ।
ਬੜਾ ਜ਼ਿਆਦਾ ਸੇਕ ਨਿਕਲਿਆ ਇਹ ਬਾਹਰ ਨਿਕਲਿਆ ਨਹੀਂ ਸੀ ਜਾਂਦਾ ਪਿਆ ਕੱਲ ਤੇ ਘਰੋਂ
ਹਮ, ਹਮ ਉਹੀ ਤਾਂ ਹੈ ਨਾ ਜਿਵੇਂ ਹੁਣ ਹੈਗਾ। ਅਹ ਧੁੱਪ ਦੇ ਵਿੱਚ ਬਾਰਿਸ਼ ਹੋਈ ਹੈਗੀ ਤੇ ਉਹਦਾ ਕਰਕੇ ਫਿਰ ਸੇਕ ਨਿਕਲਦਾ ਜੇ ਪੂਰੀ ਦੋ ਤਿੰਨ ਘੰਟੇ ਬਾਰਿਸ਼ ਹੋਵੇ ਨਾ ਫਿਰ ਤਾਂ ਥੋੜਾ ਜਿਹਾ ਠੰਡਾ ਹੁੰਦਾ ਮੌਸਮ ਜੇ ਹੁਣ ਮਤਲਬ ਮੰਨ ਕੇ ਚਲੋ ਅੱਧਾ ਕੁ ਘੰਟਾ ਵੀ ਬਾਰਿਸ਼ ਹੋਏਗਾ ਫਿਰ ਵੀ ਐਵੇਂ ਹੁੰਦਾ ਕਿ ਸੇਕ ਨਿਕਲਦਾ
ਮੇਰੇ ਮੰਮਾ ਕਹਿੰਦੇ ਸੀ ਨਹੀਂ ਨਿਕਲੇਗਾ ਹੁਣ ਨਹੀ ਆਏ ਹੁਣ ਮਤਲਬ ਮੌਸਮ ਠੰਡਾ ਹੋ ਜਾਏਗਾ। ਬਾਅਦ ਚੋ ਇੰਨੀ ਗਰਮੀ ਪਈ
ਬਾਅਦ ਦੇ ਵਿੱਚ ਤਾਂ ਕੰਧਾਂ ਦਾ ਐ ਪੜਾਸ ਨਿਕਲਦਾ
ਹਾਂ ਬਹੁਤ ਗਰਮੀ ਪਈ ਪਰ ਇਹ ਹੈਗਾ ਸੀ ਕਿ ਕਿਸੇ ਇਲਾਕੇ ਪਈ ਹੈ ਤੇ ਕਿਸੇ ਇਲਾਕੇ ਨਹੀ ਪਈ
ਹਾਂ ਨਹੀਂ ਸਾਡੇ ਤਾਂ ਹੈ ਨਹੀਂ ਸੀਗਾ ਬਿਲਕੁਲ ਹੀਗਾ ਤੇ ਅੱਜ ਥੋੜ੍ਹਾ ਜਿਹਾ ਬਦਲਵਾਈ ਹੈ।
ਠੀਕ ਆ ਠੀਕ ਹੈ ਨਹੀਂ ਸਾਡੇ ਵੀ ਕਲ ਐਦਰ ਦੁਪਹਿਰ ਵੇਲੇ, ਦੁਪਹਿਰ ਨੂੰ ਸਾਡੇ ਇੱਧਰ ਬਾਰਿਸ਼ ਪਈ ਨਾ ਪਰ ਜਿੱਧਰ ਮੇਰੇ ਪਾਪਾ ਦਾ ਕੰਮ ਹੈਗਾ ਨਾ, ਓਦਰ ਬਾਰਿਸ਼ ਨੀ ਹੋਈ।
ਅੱਛਾ।
ਜਿੱਧਰ ਮੇਰੇ ਮਾਮੂ ਮਾਮੀ ਰਹਿੰਦੇ ਓਧਰ ਵੀ ਬਾਰਿਸ਼ ਨੀ ਹੋਈ।
ਅੱਛਾ-ਅੱਛਾ।
ਹੈਗੇ ਅੰਮ੍ਰਿਤਸਰ ਚ ਹੀ ਐ, ਪਰ ਕਈ ਮਤਲਬ ਇਲਾਕਿਆਂ ਚ ਬਾਰਿਸ਼ ਪਈ ਏ ਤੇ ਕਈਆਂ 'ਚ ਨਈ
ਹਾਂ, ਹਾਂ, ਹਾਂ ਸਈ ਐ ਹੁਨ ਸਾਡੇ ਤਾਂ ਇੱਕ ਇੱਥੇ ਵੀ ਬਿਲਕੁਲ ਹੀ ਨੀ ਪਈ ਗਈ ਇੱਕ ਵਾਰੀ ਗ ਤੇ ਹੁਣ ਮੌਸਮ ਅੱਜ ਥੋੜਾ ਜਾ ਹੈ ਬੀ ਹੂੰ ਮਤਲਬ ਏਈ ਹੈ ਕਿ ਗਰਮੀ ਬੋਤ ਜਾਦਾ ਕੱਲ ਤਾਂ ਬੋਤ ਬੋਤ ਈ ਜਾਦਾ ਸੀ ਕੱਲ ਤਾਂ ਬਿਲਕੁਲ ਹੀ ਇਹ ਨੀ ਸੀ ਨਾ ਦੁਪਹਿਰ ਵੇਲੇ ਗ ਮੈਂ ਕੂਲਰ ਲਗਾਇਆ ਹੈਗਾ ਤਾਂ ਅਹਿਸਾਸ ਹੀ ਨਹੀਂ ਹੋ ਰਿਹਾ ਸੀ ਵੀ ਕੂਲਰ ਦੀ ਹਵਾ ਲੈ ਰਹੇ ਹੈਗੇ, ਪਸੀਨਾ ਆ ਰਿਹਾ ਸੀ। ਕੂਲਰ ਦੇ ਅੱਗੇ ਵੀ, ਮੈਂ ਕਿਹਾ ਦੇਖੋ ਅੱਜ ਤਾਂ ਮੈਂ ਕਿਹਾ ਬੋਤ ਈ ਹਾਂ, ਹੋਰ ਹਿਸਾਬ ਦੀ ਗਰਮੀ ਸੀ ਕੱਲ।
ਹਾਂ ਕੱਲ ਬੋਤ ਜਾਦਾ, ਮੈਂ ਜਦੋਂ ਰੋਟੀ ਬਣਾਣ ਗਈ ਨਾ, ਉਦੋਂ ਮੈਨੂੰ ਪਤਾ ਲੱਗ ਗਿਆ ਮੈਂ ਮੰਮੀ ਨੂੰ ਕਵਾਂ ਮੰਮੀ ਆਖਰੀ ਫੁਲਕਾ ਰਹਿ ਗਿਆ ਬਨਾ ਦੋ ਤੁਸੀਂ। ਮੇਰੇ ਤੋਂ ਨੀ ਬੰਨ ਰਿਹਾ, ਇੰਨੀ ਗਰਮੀ ਪੈਂਦੀ ਪਈ ਸੀ ਚੰਗੀ।
ਹੂੰ-ਹੂੰ, ਹਾਂ ਬੋਤ ਜਾਦਾ ਸੀ ਕੱਲ ਗਰਮੀ ਬੋਤ ਈ ਜਾਦਾ।
ਰਸੋਈ 'ਚ ਨੀ ਖਲੋਤਾ ਜਾਂਦਾ ਇੰਨੀ ਗਰਮੀ ਦੇ ਨਾਲ।
ਹਾਂ, ਹੁਣ ਸੁਬਾਹ ਟਾਈਮ ਆਗਾ, ਜਿਵੇਂ ਸ਼ਾਮ ਟਾਈਮ ਹਗਾ। ਖਾਨਾ ਬਣਾਉਣੇ ਆ ਨਾ ਤਾਂ ਬੋਤ ਔਖਾ ਬਣਦਾ ਹੈਗਾ ਰਸੋਈ ਦੇ ਵਿੱਚ ਤਾਂ ਪੂਰਾ ਹੈਗਾ ਮੈਂ ਜਦੋਂ ਬਣਾਉਂਣੀ ਆ ਨਾ ਕਿ ਐਂਨ ਜਿਵੇਂ ਨਹਾਤੀ ਹੁੰਦੀ ਆਂ ਨਾ ਐਵੇਂ ਹੋ ਜਾਂਦੀ ਹੈਗੀ।
ਹਾਂ ਏਦਾਂ ਈ ਹੁੰਦਾ, ਮੇਰੀ ਮੰਮਾ ਦਾ ਵੀ ਏਦਾਂ ਈ ਹੋ ਜਾਂਦਾ ਐ।
ਹਾਂ ਪਸੀਨਾ ਬੋਤ ਜਾਦਾ ਹੈਗਾ, ਏਨਾਂ ਜਾਦਾ ਪਸੀਨਾ ਆਉਂਦਾ ਹੈਗਾ।
ਹੁਨ ਬੰਦਾ ਕਰ ਕੀ ਸਕਦਾ, ਇੰਨੀ ਗਰਮੀ ਪਤਾ ਕੀ ਹਜੇ ਤੇ ਜੁਲਾਈ ਹੈ ਹਜੇ ਸਟਾਰਟਿੰਗ ਹੋਈ ਹੈ ਹਜੇ ਅਗਸਤ, ਸਤੰਬਰ ਅਕਤੂਬਰ, ਨਵੰਬਰ ਚਾਰ ਮਹੀਨਿਆਂ ਤੱਕ ਰਹਿੰਦੀ ਮਤਲਬ ਨਵੰਬਰ ਦੇ ਮਹੀਨੇ ਜਾ ਕੇ ਮੌਸਮ ਹੁੰਦਾ ਏ ਚੰਗੀ ਤਰ੍ਹਾਂ।
ਹਾਂ ਪਹਿਲਾਂ ਥੋੜ੍ਹਾ ਜਿਹਾ ਹੁੰਦਾ ਸੀ ਸੀਗਾ ਜਿਵੇਂ ਗਾ ਹੁਣ ਸਤੰਬਰ ਦੇ ਵਿੱਚ ਜਾ ਕੇ ਨਾ ਮੌਸਮ ਚੇਂਜ ਹੋ ਜਾਂਦਾ ਸੀ, ਠੰਡਾ ਹੋ ਜਾਂਦਾ ਸੀ ਮੌਸਮ। ਅੱਜ-ਕੱਲ੍ਹ ਤਾਂ ਗੱਲ ਹੈ ਨੀ ਗਾ, ਅੱਜ ਹੁਨ ਤਾਂ ਨਵੰਬਰ ਤੱਕ ਜਾਂਦੀ ਹੈਗੀ।
ਬੋਤ ਇਸ ਵਾਰ ਤੇ ਰੱਖੜੀ ਵੀ ਲੇਟ ਐ, ਸਾਰਾ ਕੁਛ ਸਾਰਾ ਤਿਉਹਾਰ ਵੀ ਲੇਟ ਐ।
ਹੂੰ-ਹੂੰ, ਗਰਮੀ ਨੇ ਸਾਰਾ ਕੁਛ ਹੀ ਲੇਟ ਕਰਤਾ।
ਮੇਰੇ ਮਾਮੀ ਕਹਿੰਦੇ ਪਏ ਸੀ ਕਹਿੰਦੇ ਇਸ ਵਾਰ ਤੇ ਰੱਖੜੀ ਬੋਤ ਲੇਟ ਆ ਗਈ ਮਤਲਬ ਅਠਾਈ ਅਗਸਤ ਹੋ ਗਈ ਨਾ, ਅਠਾਈ ਅਗਸਤ ਨੂੰ ਆਈ ਐ। ਤੇ ਕਹਿੰਦੇ ਹੁਨ ਬਾਕੀ ਤਿਉਹਾਰ ਵੀ ਲੇਟ ਆਨਗੇ, ਮੈਂ ਕਿਹਾ ਓ ਤੇ ਹੋਣਾ ਈ ਐ ਹੁਨ।
ਹੂੰ-ਹੂੰ, ਨਈ ਅੱਗੇ ਤੇ ਜਿਵੇਂ ਰੱਖੜੀ ਦਾ ਤਿਉਹਾਰ ਹੈਗਾ, ਓ ਸਟਾਰਟਿੰਗ ਦੇ ਵਿੱਚ ਆ ਜਾਂਦਾ ਸੀਗਾ ਅਗਸ
ਹਾਂ ਬਸ-ਬਸ, ਅਗਸਤ ਦੇ ਸਟਾਰਟਿੰਗ 'ਚ ਆ ਜਾਂਦਾ ਸੀ, ਇਸ ਵਾਰ ਐਂਡ ਤੇ ਆਇਆ ਏ।
ਹੂੰ, ਏਸ ਵਾਰ ਲਾਸਟ ਤੇ ਐ।
ਚੱਲੋ, ਓਇਓ ਲੱਗਦਾ ਉਦੋਂ ਵੀ ਗਰਮੀ ਬੋਤ
ਹੂੰ-ਹੂੰ, ਗਰਮੀ ਤਾਂ ਹੁੰਦੀ ਐ, ਆਈ ਵਰੀ ਹੁੰਦੀ ਹੈ ਗਰਮੀ ਉਸ ਟਾਈਮ ਵੀ, ਹੁਨ ਕੀ ਕਰੀਏ, ਗਰਮੀ ਹੁਨ ਗਰਮੀ ਤਾਂ ਪੈਨੀ ਐ, ਜੇ ਗਰਮੀ ਨਾ ਪਈ ਤਾਂ ਸਾਰੇ ਅਗਾਂ ਪਰਮਾਤਮਾ ਦੇ ਦਿੱਤੇ ਗ ਸੀਜਨ ਹੈਗੇ।
ਹਾਂਜੀ-ਹਾਂਜੀ,
ਗਰਮੀ-ਸਰਦੀ ਪੈਨੀ ਸਾਰਾ ਜ਼ਰੂਰੀ ਐ ਜੇ ਆਪਾਂ ਸੋਚੀਏ ਵੀ ਤਾ ਸਰਦੀ-ਸਰਦੀ, ਪਈ ਜਾਵੇ ਤਾਂ ਸਰਦੀ ਵੀ ਨੀ ਸਾਰਾ ਕੰਮ ਲੈਂਦੀ।
ਸਾਰਾ ਕੰਮ ਨੀ ਹੋਨਾਂ, ਪਤਾ ਐ ਕੀ, ਪਹਿਲਾਂ ਲੋਕ, ਲੋਕੀ ਨੀ ਸੋਚਦੇ ਸੀ ਸਰਦੀ ਪਵੇ ਸਰਦੀ ਪਵੇ, ਪਰ ਲੋਕਾਂ ਨੂੰ ਇਹ ਨੀ ਪਤਾ ਕਿ ਜੇ ਸਰਦੀ ਪੈਣ ਲੱਗਪੀ ਨਾ, ਤੇ ਕਿ, ਮਤਲਬ ਇੰਨੀ ਵੀ ਜ਼ਿਆਦਾ ਸਰਦੀ ਪੈਣੀ ਏ ਕਿ, ਫੇਰ ਬੰਦੇ ਕੋਲ ਸਾਰਾ ਦਿਨ'ਚ ਕੰਮ ਵੀ ਨੀ ਹੋਣਾ। ਨਾ ਕੰਮ ਚੱਲਣੇ ਆ ਸਹੀ ਤਰੀਕੇ, ਜੇ ਗਰਮੀ ਨਹੀਂ ਚੱਲੇੇਗੀ
ਆਪਣੀ ਇੰਨੀ ਕ ਸਰਦੀ ਪਈ ਨੀ ਸੀਗੀ, ਮਤਲਬ ਕੁਛ ਕ ਦਿਨ ਹੀ ਪਈ ਸੀਗੀ, ਮਤਲਬ ਹਫ਼ਤਾ ਕ ਲਗਾਲੋ। ਤੇ ਹਫ਼ਤੇ ਦੇ ਵਿੱਚ ਹੀ ਲੋਕ ਹੱਥ ਬੰਨਣ ਲੱਗ ਗਏ ਸੀਗੇ, ਵੀ, ਹਾਂ। ਇੰਹਨੀ ਸਰਦੀ ਹੋਗੀ, ਇੰਨੀ ਸਰਦੀ ਹੋਗੀ। ਕੀ ਏਗਾ, ਬਸ ਉਹ ਇੱਸ ਵਾਰ ਤਾਂ ਪਈ ਨੀ ਗੀ ਸਰਦੀ ਬਸ, ਉਹ ਸੱਤ ਦਿਨਾਂ ਦੇ ਵਿੱਚ ਹੀ ਉਹਨਾਂ ਨੇ ਰਿਕਾਰਡ ਦਿਖਾਤਾ, ਉਹਦਾ।
ਗੱਲ ਤੇ ਉਹੀ ਆਗੀ ਨਾ, ਕਿ ਸਰਦੀ ਵੀ ਜ਼ਰੂਰੀ ਏ, ਗਰਮੀ ਵੀ ਜ਼ਰੂਰੀ ਏ, ਕੁ ਕਿ ਹਰ ਮੌਸਮ ਦਾ ਕੰਮ ਹੁੰਦਾ ਏ, ਗਰਮੀਆਂ'ਚ ਗਰਮੀ ਵਲਾ ਕੰਮ, ਸਰਦੀਆਂ'ਚ ਸਰਦੀ ਵਾਲਾ ਕੰਮ।
ਹੂੰ, ਹੂੰ, ਓਹੀ ਆ ਨਾ ਫਿਰ
ਚਾਹੀਦਾ। ਹਰ ਕਿਸੇ ਦੀ ਪ੍ਰੋਫਿਟ ਹੋਣਾ ਚਾਹੀਦਾ।
ਹੂੰ, ਹੂੰ
ਠੀਕ ਨਾ।
ਪਰ ਲੋਕੀ ਇਹ ਨੀ ਨਾ, ਪਰ ਲੋਕੀ ਆਪਦੇ ਇਹ ਸਰੀਰ ਵਾਸਤੇ ਸਮਝਦੇ, ਜੇ ਹੁਣ ਗਰਮੀ ਵੀ ਨੀ ਜ਼ਿਆਦਾ ਝੱਲ ਸਕਦੇ, ਯਾ ਸਰਦੀ ਵੀ ਨਹੀ ਝੱਲ ਸਕਦੇ। ਜੇ ਜਿਆਦਾ ਸਰਦੀ ਪਏਗੀ ਤਾਂ ਆਖਣਗੇ ਹਾਂ ਜ਼ਿਆਦਾ ਸਰਦੀ, ਜਿਆਦਾ ਸਰਦੀ ਹੋਗੀ ਯਾ, ਤੇ ਜੇ ਗਰਮੀ ਪੈਣ ਲੱਗ ਗਈ, ਤਾਂ ਆਖਣਗੇ ਜ਼ਿਆਦਾ ਗਰਮੀ ਹੋਗੀ।
ਉਹ ਫਸਲਾਂ ਦੀ ਬਿਜਾਈ ਵਾਸਤੇ ਵੀ ਤਾ ਸਰਦੀ ਜ਼ਰੂ, ਉਹ ਗਰਮੀ ਜ਼ਰੂਰੀ ਐ। ਧੁੱਪਾਂ ਲੱਗਣੀਆਂ ਜ਼ਰੂਰੀ ਐ, ਮ ਨਹੀਂ ਤੇ ਫੇਰ ਧੁੱਪਾਂ ਨੀ ਲੱਗਣਗੀਆਂ, ਫਸਲਾਂ ਕਿੱਥੋਂ ਪੱਕਣਗੀਆਂ।
ਹੂੰ, ਹੂੰ, ਓਈ ਨਾ ਹੈਗਾ। ਮੌਸਮ ਜਿਹੜਾ ਪਰਮਾਤਮਾ ਨੇ ਬਣਾਇਆ ਨਾ ਉਹ ਵਧੀਆ, ਮਾਨਸੂਨ ਜਿਹੜੀ ਬਣਾਈ ਹੈਗੀ ਸਾਰਾ ਕੁਛ ਸੈੱਟ ਕਰਕੇ ਬਣਾਇਆ ਐ।
ਬਣਾਇਆ ਸਹੀ ਕਿਆ, ਆਏਗੀ ਮੌਨਸੂਨ ਪੰਜਾਬ'ਚ ਆਖਰੀ ਅੰਨ, ਅੰਨ ਹੁੰਦੀ ਐਂਡ ਤੇ, ਆਏਗੀ। ਦੇਖਦੇ ਆਂ, ਕਿੱਦਾਂ ਆਂਦੀ ਪਰ ਸਵਾਈ ਕਿਆ ਹੋਇਆ, ਕਿ ਮੌਨਸੂਨ ਇਸ ਵਾਰ ਪੰਜਾਬ'ਚ ਘੱਟ ਮਤਲਬ ਪਏਗੀ ਮੀਂਹ, ਜ਼ਿਆਦਾ ਨਹੀਂ ਆਇਗਾ।
ਹੂੰ, ਹੂੰ, ਗਰਮੀ ਬਹੁਤ ਜਿਆਦਾ ਹੈਗਾ ਐਤਕੀ ਵਾਰ ਆਪਾ ਨੁੰ, ਗਰਮੀ ਇੱਕ ਤਾਂ ਇੱਕ ਤਾਂ ਵੈਸੇ ਗਰਮੀ ਹੈਗੀ, ਤੇ ਇੱਕ ਲੋਕਾਂ ਨੇ ਬਣਾ ਰੱਖੀ ਏ, ਗਰਮੀ। ਕਿਉਂ ਅੱਜ-ਕੱਲ ਦੇ ਬੰਦੇ, ਉਹ ਏਸੀ ਦਾ ਕਰਕੇ ਇਹਨਾਂ ਗਾ ਸਾਰੇ ਗਰਮੀ ਗਰਮੀ ਹੈ ਹੁਣ ਦੇਖਲੋ, ਪਿੰਡਾਂ ਦੇ ਵਿੱਚ ਥੋੜੇ ਜਿਹੇ ਘੱਟੇ ਏਸੀ ਆ ਨਾ, ਤਾਂ ਪਿੰਡਾਂ'ਚ ਜਾਕੇ ਦੇਖ ਦੇਖਲੋ ਇੰਨੀ ਗਰਮੀ ਨੀ ਮਹਿਸੂਸ ਹੁੰਦੀ, ਹੁੰਦੀ ਤਾਂ ਹੈ ਪਰ ਇੰਨੀ ਜ਼ਿਆਦਾ ਨਹੀਂ ਗੀ, ਜਦੋਂ ਆਪਾਂ ਸ਼ਹਿਰ ਦੇ ਵਿੱਚ ਜਿੱਥੇ ਜ਼ਾਂਨੇ ਆ, ਸ਼ਹਿਰ ਦੇ ਵਿੱਚ ਹਰ ਇੱਕ, ਘਰ ਦੇ ਵਿੱਚ ਗੇ ਏਸੀ। ਹੁੰਦਾ ਹੈਗਾ, ਇੱਕ, ਦੋ-ਦੋ ਹਨਾ, ਤਾਂ ਉੱਥੇ ਜਾਕੇ ਦੇਖੋ ਤੇ, ਹੋਰ ਹਿਸਾਬ ਦਾ ਸੇਕ ਮਾਰਦੈ
ਬਹੁ, ਸਵੇ ਇੱਥੇ ਤੇ ਬਹੁਤ ਗਰਮੀ ਹੁੰਦੀ, ਸ਼ਹਿਰਾਂ'ਚ।
ਹੂੰ, ਹੂੰ, ਹੂੰ, ਉਹ ਇਸੇ ਕਰਕੇ ਮਾਰਦਾ ਨਾ, ਉਹ ਏਸੀ ਕਰਕੇ, ਹੁਣ ਏਸੀ ਅੱਗੋਂ ਤਾਂ ਠੰਡੀ ਹਵਾ ਦੇਈ ਜਾਂਦਾ ਤੇ ਬੈਕ ਸਾਈਡ ਤੋਂ ਕਿੰਨੀ ਗਰਮ ਹਵਾ ਦਿੰਦਾ, ਉਹ
ਗਰਮ ਦਿੰਤਾ ਹੋਇਆ ਸਾਰਾ, ਉਹ ਸਾਰਾ ਉੱਥੇ ਹੀ ਜਾਣਾ, ਇਨਵਾਇਰਮੈਂਟ'ਚ ਹੀ ਜਾਣਾ ਏ ਸਾਰਾ।
ਹਾਂ, ਤੇ ਉਹ ਸਾਰਾ ਇਨਵਾਇਰਮੈਂਟ'ਚ ਹੂੰ, ਹੂੰ, ਉਹ ਸਾਰਾ ਉੱਥੇ ਹੀ ਜਾਂਦਾ ਹੈ।
ਤੇ ਹੋਰ, ਹੁਣ ਲੋਕੀ ਨੀ ਨਾ ਸਮਝਦੇ, ਫਿਰ ਲੋਕ ਵੀ ਕਹਿੰਦੇ ਆ, ਕਿ ਏਸੀ ਬਹੁਤ ਜ਼ਰੂਰੀ ਆ ਇਹ।
ਹੂੰ, ਹੂੰ ਵੈਸੇ, ਵੈਸੇ ਤਾਂ ਨਾ ਏਸੀ ਆਪਣੀ ਇੱਕ ਕਹਿਦੰਦੇ ਵੀ ਹਾਂ ਠੰਢਾ ਹੋ, ਹੋ ਜਾਂਦਾ ਨਾ, ਤੇ ਪਰ ਉਹ ਆਪਾਂ ਨੂੰ ਖ਼ਰਾਬ ਕਰਦਾ ਸਰੀਰ ਨੂੰ, ਲੋਕਾਂ ਨੂੰ ਇਹ ਨੀ ਨਾ ਪਤਾ।
ਬਹੁਤ ਖ਼ਰਾਬ ਕਰਦਾ ਬਾਰ-ਬਾਰ, ਏਸੀਚ ਜਿਦਾ ਜ ਦੇਖੋ ਇੱਕ ਵਾਰੀ ਏਸੀ ਚ ਬਹਿ ਗਏ ਫੇਿਰ ਬਾਰ, ਬਾਰ ਬਾਹਰ ਜਾਣਾ, ਅੰਦਰ ਬਾਹਾਰ, ਅੰਦਰ ਬਾਹਰ, ਹੋਈ ਜਾਣਾ ਫੇਿਰ ਬੜਾ ਕੰਮ ਖ਼ਰਾ
ਹਾਂ ਨਹੀਂ। ਜਿਹੜਾ ਹੁਣ ਏ ਸੀ ਚ ਬੰਦਾ ਰਹਿ ਲੱਗ ਗਿਆ ਨਾਾ ਉਹ ਜਿਵੇਂ ਹੁਣ ਗਰਮੀ ਪੈ ਰਹੀ ਹੈਗੀ ਉਹਨੂੰ ਕਿਤੇ ਗਰਮੀ ਦੇ ਵਿੱਚ ਕਿਤੇ ਜਾਣਾ। ਪੈ ਗਿਆ ਉਹ ਬੰਦਾ ਸਾਰ ਨਹੀਂ ਸਕਦਾ ਗਰਮੀ। ਉਹਨੂੰ ਉਵੇਂ ਦਾ ਹੀ ਤਾਂ ਹਾਂ। ਉਹਨੂੰ ਉਵੇਮੀ ਦਾ ਹੀ ਤਾਪਮਾਨ ਚਾਹੀਦਾ ਠੰਡਾ ਵਾਲਾ ਹੈ ਕਿਉਂਕਿ ਉਹ ਏ ਸੀ ਦੇ ਵਿੱਚੋਂ ਆਇਆ ਹੈਗਾ। ਤੇ ਹੁਣ ਵੈਸੇ। ਜਿਵੇ ਵੀ ਹੁਣ ਜਿਵੇਂ ਹੁਣ ਆਪਣੇ ਵਰਗੇ ਹੁਣ ਆਪਣੇ ਵਰਗੇ ਗਰਮੀ ਦੇ ਵਿੱਚ ਵੀ ਚੱਲਦੇ ਆਂਗੇ ਠੀਕ ਆ ਬਾਹਰ ਅੰਦਰ ਜਾਂਦੇ ਆਂਗ ਤੇ ਜਿਵੇਂ ਤੇ ਹੁਣ ਆਪਾਂ ਏਸੀ ਦੇ ਵਿੱਚ ਬੈਠਾਂਗੇ ਨਾ ਆਪਾਂ ਨੂੰ ਹੋਰ ਉਝੇ ਲੱਗੂਗਾ। ਕਿਉਂਕਿ ਆਪਾਂ ਕਦੇ ਬੈਠੇ ਨਹੀਂ ਕਹਨਾ ਹੈਗਾ ਹਾਂ ਤੇ ਜਦੋਂ ਆਪਾਂ ਬਾਹਰ। ਹਾਂ ਆਪਾਂ ਬਾਹਰ ਨਿਕਲ ਦੇਗੇ ਆਪਾਂ ਨੂੰ ਹੋਰ ਹੀ ਚੰਗਿਆੜੇ ਜਿਹੇ ਮਹਿਸੂਸ ਹੁੰਦੇ ਹੈ ਐਵੇਂ ਲੱਗਦਾ ਜਿਵੇਂ। ਬਸ ਸਰੀਰ ਐਵੇਂ ਹੋਰੋਂ ਜ ਹੋ ਗਿਆ।
ਹ ਤੇ ਉਹਰ ਇੱਕ ਗਰਮ ਹਵਾ ਏਦਾਂ ਲੱਗਦਾ ਕੀ ਏਦਾਂ ਗਰਮ ਪੜਾਸ ਨਿਕਲਦੀ ਹੁੰਦੀ ਆ ਉਸ ਟਾਈਮ
ਹਮ, ਹਮ, ਹਮ ਤੇ ਗਰਮੀ ਦਾ ਕਰਕੇ ਹੁਣ ਬਸ ਪੁੱਛੋ ਹੀ ਨਾ ਇਹਦੇ ਨਾਲ ਤਾਂ ਮੈਂ ਕਿਹਾ ਵੀ ਸਰੀਰ ਜਾਮ ਹੁੰਦਾ ਗਿਆ ਏਸੀ ਨਾਲ ਤਾਂ ਸਹੀ ਹੈ ਵੀ ਬਿਮਾਰੀਆਂ ਦਾ ਘਰ ਹੀ ਹੈ ਗੱਲ ਉਹ ਇੱਕ ਵਾਰੀ ਬਸ ਆਪਾਂ ਨੂੰ ਠੰਡੀ ਹਵਾ ਦੇ ਤਾਂ ਜ਼ਰੂਰ ਦਿੰਦਾ ਹੈਗਾ ਪਰ ਉਹਦੇ ਨਾਲ ਜਿਹੜੀਆਂ ਬਿਮਾਰੀਆਂ ਲੱਗਦੀਆਂ ਨਾ ਉਹ ਵੱਖਰੀ ਹੈ।
ਉਹ ਖਰੀ ਸਹੀ ਹੈ ਉਹ ਕੋਈ ਨੀ ਦੇਖਦਾ ਗਰਮੀ ਚ ਏਸੀ ਏਸੀ ਲਵਾ ਲੋ ਏ ਸੀ ਲਵਾ ਲਓ ਪਰ ਜਿਹੜੀ ਬਿਮਾਰੀਆਂ ਹੈਗੀਆਂ ਉਹ ਵੀ ਤੇ ਲੈ ਕੇ ਆਉਂਦੇ ਆ ਨਾ
ਹਮ- ਹਮ- ਹਮ ਕਈਆਂ ਤੋਂ ਅੱਜ ਕੱਲ ਹੁਣ ਜਿਵੇਂ ਲੋਕਾਂ ਦੀ ਉਮਰ ਹੈਗੀ ਗ ਏਜ ਹੈ ਮਤਲਬ ਉਹ ਪੰਜਾਹ ਬਸ ਪੰਜਾਹ ਤੱਕ ਲਾਸਟ ਹੈ। ਹੂੰ ਉਸ ਤੋਂ ਬਾਅਦ ਅ ਉਮਰ ਹੈ ਨੀ ਪਹਿਲੀ ਗਲ ਕਿਉਂਕਿ ਅੱਜ ਕੱਲ ਪਹਿਲਾਂ ਹੀ ਅਟੈਕ ਪਹਿਲਾਂ ਹੀ ਅਟੈਕ ਵਗੈਰਾ ਹੋ ਜਾਂਦੇ ਹੈਗੇ ਪੰਜਾਹ ਤੱਕ ਮਸੇ ਪਹੁੰਚਦਾ ਬੰਦਾ ਹੈਗਾ ਤੇ ਪਹਿਲਾਂ ਪਹਿਲਾਂ ਲੋਕਾਂ ਦੀ ਉਮਰ ਸੌ ਸੌ ਤੋਂਗਾ ਕੋਈ ਇੱਕ ਸੌ ਪੰਜ ਸਾਲ ਇੱਕ ਸੌ ਦਸ ਸਾਲ ਇੰਨੀ- ਇੰਨੀ ਉਮਰ ਹੁੰਦੀ ਸੀ ਅੱਜ ਕਲ ਤਾਂ ਉੱਥੋਂ ਤੱਕ ਪਹੁੰਚਣ ਦੀ ਨੌਬਤ ਨੌਬਤ ਨੀ ਪੈਂਦੀ ਪਹਿਲਾਂ ਹੀ ਗੱਡੀ ਸ਼ੂ ਹੋ ਜਾਂਦੀ ਹੈ।
ਉਹੀ ਨਾ ਪਹਿਲਾਂ ਮਤਲਬ ਲੋਕਾਂ ਦੀ ਉਮਰ ਬਹੁਤ ਜ਼ਿਆਦਾ ਹੁੰਦੀ ਸੀ ਹੁਣ ਤੇ ਮਤਲਬ ਦੇਖੀਏ ਨਾ ਆਪਾਂ ਵੀ ਆਪਣੇ ਪੁਰਾਣੇ ਦਾ ਤੇਆਂ ਦੀਆਂ ਸਭ ਦੀ ਖੁਰਾਕਾਂ ਚੇਂਜ ਹੀਆਂ ਸੀ ਉਹਨਾਂ ਦੀ
ਹਮ-ਹਮ ਖੁਰਾਕਾਂ ਸਿਆ ਅੱਜ ਪਹਿਲ ਹੁਣ ਆਪਣਾ ਜ਼ਹਿਰ ਹੈ ਸਾਰਾ ਜਿਹੜਾ ਆਪਾਂ ਖਾਂਦੇ ਹੈਗੇ ਪਹਿਲਾਂ ਲੋਕ ਨਾ ਗ ਦੇਸੀ ਖਾਦ ਪਾਉਂਦੇ ਸੀਗੇ ਜਿਵੇਂ ਹੁਣ ਰੇ ਸਪਰੇਅ ਚੱਲ ਪਏਗਾ ਇਹ ਵਾਲਾ ਨਹੀਂ ਕਰਦੇ ਸੀਗੇ ਫਸਲਾਂ ਦੇ ਵਿੱਚ ਪਾਉਂਦੇ ਹੁਣ ਆਪਣੇ ਵਰਗੇ ਅੱਜ ਕਲ ਉਗਦਾ ਤਾਂ ਹੈ ਨੀ ਗਾ ਪਹਿਲਾਂ ਹੀ ਉਹਨੂੰ ਆਪਾਂ ਰੇਹ ਸਪਰੇ ਤੇ ਚਾਲੂ ਕਰ ਲੈਂਦੇ ਹਾਂਗੇ ਤੇ ਉਹ ਸਾਰਾ ਆਪਣਾ ਜ਼ਹਿਰ ਹੀ ਬਣਦਾ ਹੈਗਾ ਉਹ ਆਪਾਂ ਖਾਂਦੇ ਆਂਗੇ ਹਾਂ ਉਹ ਆਪਾਂ ਨੂੰ ਸਰੀਰ ਨੂੰ ਬਿਮਾਰੀਆਂ ਹੀ ਦਿੰਦਾ
ਨਹੀਂ ਨਹੀਂ ਹੁਣ ਤਾਂ ਬਹੁਤ ਜ਼ਿਆਦਾ ਕੰਮ ਖ਼ਰਾਬ ਹੋ ਗਿਆ ਹੈ ਪਿੱਛੇ ਮੈਂ ਸੁਣਿਆ ਨਹੀਂ ਤੇ ਕਣਕ ਨੂੰ ਮਤਲਬ ਕਣਕ ਬੋਡੀ ਖ਼ਰਾਬ ਕਰਦੀ ਪਈ ਹੈ ਜਿ ਜ ਆਪਾਂ ਰੋਟੀ ਖਾਂਦੇ ਹਾਂ
ਹੂੰ, ਹੂੰ, ਹੂੰ
ਕਦੇ ਉਹ ਚ ਵੀ ਸਪਰੇ ਕੈਮੀਕਲ ਹੁਣ ਜਿਹੜੀ ਆ ਉਹ ਹੈਗੀੀਆਂ ਐਨਰਜੀ ਡਰਿੰਕ ਆ ਆਹ ਜਿਹੜੇ ਕਹਿੰਦੇ ਆ ਕੋਲਡ ਡਰਿੰਕਸ ਵਗੈਰਾ ਐਨਰਜੀ ਡਰਿੰਕ ਆ ਸਾਰਾ ਹੀ ਕੰਮ ਖਰਾਬ ਕਰ ਆਂ ਸਾਡੀਆਂ ਖੁਰਾਕਾਂ ਹੀ ਨਹੀਂ ਤਾਂ ਹੈਗੀਆਂ ਹੀ ਆ ਲੋਕੀ ਸਾਰੇ ਫਾਸਟ ਫੂਡ ਖਾ ਲੋ ਮੋਮੋਸ ਖਾ ਲੋ ਨਿਊਡਲ ਖਾ ਲੋ
ਹਮ ਉਹੀ ਹੈ ਨਾ ਗ ਵੀ ਅੱਜ ਕੱਲ ਮਤਲਬ ਸਿਸ ਇਹ, ਇਹ ਵਾਲੀਆਂ ਚੀਜ਼ਾਂ ਨਾ ਪਹਿਲਾਂ ਨਈ ਹੁੰਦੀਆਂ ਸੀਗੀਆਂ
ਹਾਂ ਪਹਿਲਾਂ ਨੀ ਹੁੰਦੀਆਂ ਸੀ ਪਹਿਲਾਂ ਵੀ ਹੁੰਦੀਆਂ ਵੀ ਸੀ ਨਾ ਤੇ ਸਾਰੇ ਕੋਈ ਖਾ ਨੀ ਸੀ ਦਿੰਦਾ ਪਹਿਲਾਂ ਇੰਨਾ ਹਿਸਾਬ ਹੀ ਨਹੀਂ ਸੀ ਹੁੰਦਾ ਹਾਂ ਹੁਣ ਹਾਂਜੀ- ਹਾਂਜੀ ਠੀਕ ਹੈ ਜੀ ਓਕੇ ਜੀ।